ਹੈਲੋ।
ਹੈਲੋ।
ਹਾਂਜੀ।
ਹਾਂਜੀ ਸਾਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਹੋਰ ਸੁਣਾਓ ਕੀ ਹਾਲ ਐ?
ਠੀਕ ਤੁਸੀਂ ਦੱਸੋ?
ਬਸ ਮੈਂ ਵੀ ਠੀਕ ਸੀ, ਮੈਂ ਕਿਆ ਚਲੋ ਫੋਨ ਕਰਾਂ, ਕਿੰਨੇ ਦਿਨ ਹੋਗੇ ਕੀਤਾ ਨੀ।
ਅੱਛਾ।
ਹਾਂ, ਹੋਰ ਕੀ ਕਰਦੇ ਪਏ ਸੀ?
ਕੁੱਛ ਨੀ।
ਹੂੰ। ਉੱਠ ਗੇ?
ਹੋਰ, ਤੁਸੀਂ ਕਰ ਲਿਆ ਨਾਸ਼ਤਾ?
ਹਾਂ ਬਸ ਸਵੇਰ ਦੀ ਲੱਗੀ ਵੀ ਸੀ, ਨਾਸ਼ਤਾ ਪਾਣੀ ਖਵਾਇਆ ਵੀ ਏ। ਖਾਦਾ ਵੀ ਏ। ਬਸ ਹੁਣ ਥੋੜ੍ਹਾ ਫਰੀ ਸੀ, ਹੁਣ ਬਸ ਐਈ ਝਾੜੂ ਪੋਚਾ ਕਰਨੈ। ਖ ਖ
ਅੱਛਾ।
ਹੁਣ ਮੈਂ ਕਿਹਾ ਚੱਲ ਫ੍ਰਰੀ ਹੋ ਕੇ ਥੋੜ੍ਹਾ ਕਰਨੀ ਆ ਆਰਾਮ ਨਾਲ।
ਕੰਮ ਵਾਲੀ ਆਦੀ ਆ।
ਨਹੀਂ ਕੰਮ ਵਾਲੀ ਲਗਾਈ ਦੀ ਆ, ਅਜੇ ਆਏਗੀ ਕੋਈ ਸਾਢੇ ਗਿਆਰਾਂ ਬਾਰਾਂ ਵਜੇ।
ਅੱਛਾ।
ਹੂ, ਤਬ ਤੱਕ ਮੈਂ ਹੋਰ ਕੰਮ ਮੁਕਾ ਲਿਆ, ਬਸ ਦੁਪਹਿਰ ਦਾ ਖਾਣਾ ਬਣਾਣਾ ਥੋੜ੍ਹਾ ਜਿਹਾ। ਅਜੇ ਕੁਛ ਸੋਚਿਆ ਨੀ। ਕੁਛ ਸਮਝ ਨਹੀਂ ਆ ਰਿਹਾ ਸਬਜ਼ੀ ਖਾ ਖਾ ਕੇ ਬੋਰ ਹੋ ਗਏ ਨੇ ਬੱਚੇ, ਹੁਣ ਦਾਲ ਵੀ ਨਹੀਂ ਖਾਣੀ। ਮੈਂ ਕੁਛ ਹਾਂ, ਓਹੀ ਕਰਾਂਗੇ ਨਾਲ ਦਹੀਂ।
ਅੱਛਾ।
ਹੋਰ, ਤੁਸੀਂ ਕੀ ਕਰਦੇ?
ਕੁਛ ਨਹੀਂ, ਬਸ ਨਾਸ਼ਤਾ ਕੀਤਾ ਹੁਣ।
ਹੂ।
ਹੋਰ
ਏ ਓ ਕੋਲਡ ਹੋਇਆ ਦਾ।
ਹਾਂ, ਥੋੜਾ ਬਹੁਤਾ ਕੋ
ਆਵਾਜ਼ ਲਗ ਰਹੀ ਏ। ਹੋਰ ਦਿਖਾਇਆ ਨਹੀਂ ਡਾਕਟਰ ਨੂੰ?
ਦਿਖਾਇਆ ਸੀ, ਖਾਂਦੀ ਏ ਮੈਡੀਸਨ।
ਹੂ।
ਹੂ।
ਪਿਆ ਫ਼ਰਕ?
ਥੋੜਾ ਹੈ ਫ਼ਰਕ
ਹਾਂ, ਮੌਸਮ ਹੁਣ ਥੋੜ੍ਹਾ ਹੋਇਆ ਨਾ ਤਬਦੀਲੀ ਵਿੱਚ ਤੇ ਬਸ ਸਰਦ ਗਰਮ ਏ ਸੀ ਚੋ ਆਓ, ਬਾਹਰ ਆਓ, ਬਾਹਰੋਂ ਫਿਰ ਅੰਦਰ ਜਾਓ, ਫਿਰ ਕੋਲਡ ਹੀ ਹੋਣਾ।
ਹੂ।
ਹੋਰ ਸੁਣਾਓ
ਬਸ ਵਧੀਆ ਸਭ।
ਹਂ ਹਜੇ ਸਕੂਲ, ਹਾਂਜੀ।
ਨਾਸ਼ਤੇ 'ਚ ਕੀ ਖਾਧਾ?
ਨਾਸ਼ਤਾ ਵ ਸਿੰਪਲ ਈ ਸੀ ਕੁਛ ਜ਼ਆਦਾ ਹੈਵੀ ਨੀ, ਗਰਮੀ 'ਚ ਕੁਛ ਖਾਇਆ ਨੀ ਜਾ ਰਿਹਾ। ਬਸ ਦਾਲ ਸੀ ਰਾਤ ਵਾਲੀ। ਓਹੀ ਗਰਮ ਕੀਤੀ ਏ, ਤੇ ਬਸ ਨਾਲ ਪਰੋਂਂਠੀਆਂ ਬਣਾਈਆਂ।
ਅੱਛਾ। ਅ ਹੁ
ਹੋਰ, ਦਵਾਈ ਖਾਣੀ ਸੀ ਹੋਰ, ਹਜੇ ਖਾਂਸੀ ਆ ਰਹੀ ਏ।
ਖਾਂਦੀ ਸੀ, ਫ਼ਰਕ ਪੈਂਦੈ ਪਏ ਗਾ।
ਹੂ। ਹੋਰ ਟਿਊਸ਼ਨਾਂ ਖੁੱਲ੍ਹੀਆਂ ਅਜੇ?
ਹਜੇ ਛੁੱਟੀਆਂ ਹੀ ਨੇ ਉਹਨਾਂ ਨੂੰ ਕਿਹਾ ਸੀ ਇੱਕ ਤਰੀਕ ਆਣਾ, ਆਏ ਨੀ ਪਰ।
ਹੂ
ਹੂ।
ਟਾਈਮ ਦੇ ਦੇਣਾ ਸੀ ਨਾ ਫੋਨ ਤੇ, ਟਾਈਮ ਪਾਸ ਹੋ ਜਾਂਦਾ ਇਸ ਤਰ੍ਹਾਂ
ਕਿਹਾ ਤੇ ਸੀ ਓਹਨਾਂ ਨੂੰ ਇੱਕ ਨੂੰ ਆ ਜਾਣਾ, ਆਏ ਨਈ।
ਹਂ।
ਹਂ।
ਹੋਰ ਸੁਣਾਓ
ਬਸ ਵਧੀਆ ਸਭ।
ਹਾਂ ਤੇ ਓ ਤੁਸੀ ਜਾਣਾ ਸੀ ਕੱਲ੍ਹ ਮੈਂ ਸੁਣਿਆ ਮੋਲ ਜਾਣਾ ਐ।
ਹਾਂ ਓ ਗਏ ਸੀ।
ਹੂੰ ਕੁਛ ਹੈ ਔਫਰ ਲੱਗਿਆ।
ਨਈ ਔਫਰ ਓਈ ਕੁਛ ਪਰਸੈਂਟ ਤੱਕ ਔਫ ਐ ਕੁਛ ਚੀਜ਼ਾਂ ਦੇ ਉਪਰ।
ਹੂੰ।
ਹੂੰ ਗਏ ਸੀ ਕੁਰਤੀਆਂ ਵੇਖਣ ਓ ਮਿਲੀ ਨੀ। ਓ ਹੋਰ ਈ ਸਮਾਨ ਲੈ ਕੇ ਆਗੇ।
ਅੱਛਾ।
ਹੂੰ।
ਤੇ ਕੋਲੇਜ ਖੁੱਲ੍ਹੇ?
ਨਈ ਛੁੱਟੀਆਂ ਥੇ ਹੈਗਾ।
ਆ ਕੁਛ ਕੈ ਵੀ ਰੇਣੇ ਛੁੱਟੀਆਂ ਮਤਲਬ। ਛੋਟੇ ਬੱਚੇਆਂ ਦੀਆਂ ਹੋਰ ਅੱਗੇ ਹੋ ਗਈਆਂ ਨੇ।
ਹੂੰ। ਗਰਮੀ ਬੋਤ ਆ।
ਹਾਂ ਗਰਮੀ ਐ। ਅੱਜ ਤੇ ਥੋੜ੍ਹਾ ਠੀਕ ਲੱਗਦਾ ਪਿਆ ਐ। ਏਨਾ ਪਸੀਨਾ ਨੀ ਆਇਆ ਲੇਕਿਨ ਫਿਰ ਵੀ ਗੈਸ ਅੱਗੇ ਖੜੋਵੋ ਤੇ ਫੇਰ ਆ ਰਿਹਾ ਥੋੜ੍ਹਾ ਥੋੜ੍ਹਾ ਪਸੀਨਾ ਓਸਤਰਾ ਨੀ। ਪੱਖੇ ਥੱਲੇ ਨ੍ਹੀਂ ਆ ਰਿਹਾ। ਇੰਨੀ ਗਰਮੀ ਨੀ ਲ
ਹੂੰ।
ਹੋਰ ਸੁਣਾਓ।
ਬਸ ਵਧੀਆ ਸਭ।
ਹੂੰ। ਅੱਗੇ ਕੁਛ ਪੜ੍ਹਨ ਦਾ ਇਰਾਦਾ ਹੈ?
ਹੈਲੋ।
ਹੈਲੋ ਮੈਂ ਕਿਆ ਪੜ੍ਹਨ ਦਾ ਇਰਾਦਾ ਹੈ ਅੱਗੇ?
ਹਾਂ ਐਡਮਿਸ਼ਨ ਖੁੱਲਣਗੇ ਜਦੋਂ।
ਹੂੰ ਅਗੇ ਅਡਮਿਸ਼ਨ ਲੈਣੀ ਐ
ਹਾਂ
ਅੱਛਾ ਆ ਤੇ ਫਿਰ ਸਬਜੈਕਟ ਦੇ ਮੁਤਾਬਕ ਈ ਅਡਮਿਸ਼ਨ ਲੈਣੀ ਪੈਣੀ ਐ ਚੇਂਜ ਵੀ ਨੀ ਹੋ ਸਕਦੇ
ਹੂੰ
ਹੋਰ
ਬਸ ਠੀਕ।
ਦੁਪੈਰ ਦਾ ਕੀ ਸੋਚਿਆ ਹੋਰ?
ਦੁਪੈਰ ਦਾ ਪਤਾ ਕਿ।
ਹਂ।
ਦੇਖੋ ਕੀ ਬਣਾਦੀ ਆ ਮੰਮੀ।
ਅੱਛਾ
ਹੂੰ
ਆਪੇ ਕੀ ਬਣਾ ਲੈਂਦੇ ਓ?
ਆਪੇ, ਚਾਹ ਬਣਾ ਲੈਂਨੇ ਆਂ।
ਹੂੰ
ਹੋਰ ਸਬਜ਼ੀ ਥੋੜ੍ਹੀ ਬੋਤੀ।
ਹੂੰ।
ਹੂੰ
ਹੋਰ। ਹੋਰ ਕਿਪਸ ਕੁਛ। ਹੋਰ
ਬਸ ਵਧੀਆ
ਜਾਣਾ ਕਿਤੇ, ਜਾਣ ਦਾ ਪ੍ਰੋਗਰਾਮ ਤੇ ਨਈ
ਨਈ ਨਈ ਨਈ, ਹਜੇ ਨਈ ਹੈ
ਹੂ ਵੈਸੇ ਵੀ ਬਾਰਿਸ਼ਾਂ ਦਾ ਮੌਸਮ ਹੈ, ਹੁਣ ਤਾਂ ਕਿਤੇ ਜਾਣ ਦਾ ਬਣਦਾ ਹੀ ਨਈ ਪਯਾ
ਹਾਂ ਕੱਲ ਓਥੇ ਨੀਊਜ਼ ਆਈ ਸੀ, ਸ੍ਰੀਨਗਰ ਵਾਲੀ ਸਾਈਡ ਓਥੇ ਬੱਦਲ ਫਟਿਆ ਵੇ
ਅੱਛਾ
ਹਾਂ
ਹਾਂ ਕਲ ਮੌਸਮ ਤੇ ਰਾਤੀ ਵੀ ਬਾਰਿਸ਼ ਨਈ ਬਣੀ ਏਨੀ ਪਰਸੋਂ ਹੈ ਸੀ ਬਣਿਆ ਦਾ ਕੱਲ ਠੀਕ ਰਿਹਾ, ਅੱਜ ਦਾ ਪਤਾ ਨਹੀਂ, ਝੜ ਬਣਦਾ ਪਿਆ ਫੇਰ
ਹੂ
ਹੋਰ
ਬਸ ਠੀਕ ਏ, ਹੋਰ ਆਈ ਤੁਹਾਡੀੇ ਨੂੰ
ਨਈ ਹਜੇ ਨਈ ਆਈ, ਫੋਨ ਕੀਤਾ ਸੀ, ਕਹਿੰਦੇ ਹਜੇ ਹਜੇ ਨਈ ਆਣਾ, ਥੋੜੇ ਦਿਨ ਰੁੱਕ ਕੇ ਆਣਾ, ਦਸ ਤਰੀਕ ਦੇ ਬਾਅਦ ਹੀ ਆਏਗੀ ਉਹ ਮੇਰੇ ਹਿਸਾਬ ਨਾਲ ਛੁੱਟੀਆਂ ਵੱਧ ਗਈਆਂ ਨਾ, ਇਹਨਾਂ ਛੋਟੇ ਬੱਚਿਆਂ ਦਿਆਂ, ਤੇ ਇੱਕ ਟ੍ਰੇਨ ਦੀ ਟਿਕਟ ਵੀ ਨਈ ਬਣ ਰਹੀ ਬਹੁਤ ਰਸ਼ ਏ, ਯਾਤਰਾ ਦਾ
ਹੂ ਅੱਛਾ
ਉਹਦੇ ਕਾਰਨ ਵੀ ਥੋੜਾ ਦੇਖੋ ਸਫ਼ਰ ਹੁਣ ਬੱਸ ਦਾ ਹੁੰਦਾ, ਯਾਂ ਕੋਈ ਛੱਡਣ ਆਏਗਾ, ਕੋਈ ਪੱਕਾ ਪਤਾ ਨਹੀਂ ਹੈ।
ਹੂ
ਆਉਣ ਜਾਣ ਦਾ ਮੁਸ਼ਕਿਲ ਕਲ ਐ ਬੜਾ, ਛੋਟੇ ਛੋਟੇ ਬੱਚੇ ਦੇ ਨਾਲ, ਸਮਾਨ ਵੀ ਇਹ ਹੂ ਦੇਖੋ ਜਾਣ ਹੋਏਗਾ ਤਾਂ ਜਾਵਾਂਗੀ, ਜੇ ਆਉਣ ਦੀ ਮੁਸ਼ਕਿਲ ਬਣੀ, ਤਾਂ ਫਿਰ ਥੋੜਾ ਰੁਕ ਕੇ ਜਾਣਾ ਪਏਗਾ ਜਾਂ ਬੱਸ ਦਾ ਹੀ ਟਰੈਵਲ ਕਰਨਾ ਪਵੇਗਾ ਸਾਨੂੰ
ਹਾਂ
ਬੱਚੇ ਤੇ ਉੱਥੇ ਵੈਸੇ ਖੁਸ਼ ਨੇ ਵੇਸਲੇ ਹੋਕੇ ਬੈਠੇ ਦੇ, ਐਨਾ ਨੂੰ ਕੋਈ ਫ਼ਿਕਰ ਹੀ ਨਈ ਹੁਣ ਇੱਧਰ ਆਣਗੇ, ਤੇ ਫਿਰ ਸਕੂਲ ਜਾਣ ਦੀ ਟੈਂਸ਼ਨ ਹੋਏਗੀ
ਹੂ
ਉਥੇ ਫ੍ਰੀ ਹੈ ਬਿਲਕੁਲ, ਕੋਈ ਟੈਂਸ਼ਨ ਹੀ ਨਈ ਹੈ ਸੈਰ ਸਪਾਟਾ ਵੀ ਬੜਾ ਕੀਤਾ ਉਹਨਾਂ ਨੇ, ਭਾਵੇਂ ਗਰਮੀ ਹੈ ਜ਼ਾਹਿਰ
ਹੂ
ਹੋਰ, ਹੋਰ ਬਸ ਠੀਕ ਹੈ।
ਦਵਾਈ ਖਾ ਲੈਣੀ ਸੀ ਹੋਰ, ਹਜੇ ਆਵਾਜ਼ ਖ਼ਰਾਬ ਹੈ ਤੁਹਾਡੀ
ਦਵਾਈ ਚ ਨੀਂਦ ਹੀ ਬਹੁਤ ਏ, ਉਹ ਮੈਂ ਰਾਤੀ ਖਾਣੀ ਆ ਸਿਰਫ
ਹਾਂ ਅਗਰ ਨੀਂਦ ਆਏਗੀ ਤੇ ਆਰਾਮ ਨਾਲ ਬੰਦਾ ਦੋ ਘੰਟੇ ਸੋਏ, ਫਿਰ ਹੀ ਫਰੈਸ਼ ਨਜ਼ਰ ਆਉਂਦਾ ਏ ਤੇ ਹੈ, ਕੋਲਡ ਦੇ ਵਿੱਚ ਵੈਸੇ ਹੀ ਕੁਛ ਕੰਮ ਕਰਨ ਦੇ ਦਿਲ ਨਈ ਕਰਦਾ
ਹੂ
ਹੋਰ ਫਰੈਂਡ ਵਗੈਰਾ ਨਹੀਂ ਆਈ ਕੋਈ ਵੀ
ਨਹੀਂ
ਇੱਕ ਫਰੈਂਡ ਬਾਹਰ ਵੀ ਗਈ ਸੀ ਨਾ ਤੁਹਾਡੀ ਉਹ ਆ ਗਈ ਏ
ਨਹੀਂ ਉਹ ਨਹੀਂ ਆਈ ਅਜੇ ਉਹਨੂੰ ਅਜੇ ਹੈ ਦੋ ਸਾਲ ਬਾਅਦ ਆਏਗੀ ਉਹ
ਹੂੰ ਕੋਈ ਜੋਬ ਮਿਲੀ ਨਾ
ਹਾਂ ਸਟੱਡੀ ਉਹਨੇ ਕੰਪਲੀਟ ਕੀਤੀ ਹੈ ਜੇ ਜੋਬ ਦਾ ਪੁੱਛਿਆ ਨੀ ਮੈਮ
ਅੱਛਾ ਹਾਂ ਅਤੇ ਸਟੱਡੀ ਵਾਲੇ ਵੀ ਤਾਂ ਵਰਕ ਕਰਦੇ ਹੀ ਨੇ ਉੱਥੇ
ਹਮ ਕਰਦੀ ਹੋਏਗੀ ਜੋਬ ਕੁੱਛ ਸ
ਉਹਾਂਦੇ ਵੀ ਥੋੜ੍ਹਾ ਖਰਚਾ ਨਿਕਲਦਾ ਖਰਚੇ ਦੇ ਬਿਨਾਂ ਤਾਂ ਉੱਥੇ ਰੁਕਣ ਨਹੀਂ ਦਿੰਦੇ ਜਾਂ ਕੋਈ ਆਪਣਾ ਰਿਸ਼ਤੇਦਾਰ ਵੀ ਗੇ ਦਾ ਹੋਏਗਾ ਤਾਂ ਉਹ ਵੀ ਇੰਨਾ ਉਹਨੂੰ ਨਹੀਂ ਰੱਖ ਸਕਦਾ ਖਾਲੀ ਕੁਛ ਨਾ ਕੁਛ ਤਾਂ ਕਰਦੀ ਹੋਨੀ ਐ
ਹਾਂ ਇੱਥੋਂ ਤਾਂ ਸਿੱਖ ਕੇ ਗਈ ਸੀ ਬੜਾ ਕੁਛ ਕੇਕ ਤਾਂ ਸਿੱਖ ਕੇ ਗਈ ਸੀ ਫੇਸ਼ੀਅਲ ਵਗੈਰਾ ਸਾਰਾ ਸਿੱਖ ਗਈ ਸੀ ਇੱਥੋਂ ਦੀ ਕਰਦੀ ਹੋਈ ਏ
ਹਾਂ ਉੱਧਰ ਵੈਸੇ ਵੀ ਕੇਕ ਬਿਸਕਿਟ ਦਾ ਬੜਾ ਕੰਮ ਏ
ਹੂੰ
ਇਹੋ ਕੁਛ ਖਾਂਦੇ ਨੇ ਜਾਂ ਬਰੈੱਡ ਹੋ ਗਈ ਸੈਂਡਵਿਚ ਹੋ ਗਏ ਕੁਛ ਖਾਂਦੇ ਨੇ
ਹੂੰ
ਅਤੇ ਕੀ ਕੋਰਸ ਲਿਆ ਨੇ ਉੱਧਰ ਡਾਕਟਰੀ ਦਾ
ਪਹਿਲੇ ਕਹਿ ਰਹੀ ਸੀ ਡਾਕਟਰ ਅ ਉਹਦਾ ਕਰਨਾ ਹੁਣ ਕੁਛ ਹੋਰ ਹੀ ਕਰਦੀ ਪਈ ਉੱਥੇ ਅਕਾਊਂਟਸ ਦਾ ਕਰਦੀ ਪਈ ਸ਼ਾਇਦ
ਅੱਛਾ ਚਲੋ ਠੀਕ ਹੈ ਫਿਰ ਮੈਂ ਬਾਅਦ ਚੋਂ ਕਰਾਂਗੀ ਫੋਨ
ਠੀਕ ਏ
ਓਕੇ
ਓਕੇ
ਸਤਿ ਸ਼੍ਰੀ ਅਕਾਲ।